ਹੈਂ ਜੀ।
ਹਮ
ਹੈਲੋ।
ਮੈਮ ਕਿਵੇ ਔ? ਸਾਸ੍ਰੀ ਕਾਲ ਮੈ ਕਯਾ ਕਿਵੇਂ ਔ?
ਮੈਂ ਵਧੀਆ ਤੂੰ ਦੱਸ। ਤੋਡੇ ਜੀਰੀਆਂ -ਜੂਰੀਆਂ ਦਾ ਕੰਮ ਸ਼ੁਰੂ ਹੋ ਰੇ ਆ
ਹਾਂ ਔ ਤੇ ਨੌ ਤਰੀਕ ਤੋਂ ਸ਼ੁਰੂ ਹੋ ਰੈ ਆ ਜ
ਅੱਛਾ ਕਿੰਨੇ ਤੋਂ, ਸਵੇਰੇ ਕਿੰਨੇ ਵਜੇ ਗਏ ਥੀ।
ਸਵੇਰੇ ਛੇ ਤੋਂ ਸ਼ਾਮ ਨੂੰ ਅੱਠ ਵਜੇ ਤੱਕ ਅੱਠ ਵੀ ਵੱਜ ਜਾਂਦੇ ਨੇ ਕਈ ਵਾਰ ਸਾਡੇ ਆ ਮਤਲਬ ਅੱਠ ਵੀ ਹੋ ਜਾਂਦੇ ਨੇ ਹੁਣੇ ਆ ਕੇ ਈ ਬੈਠੀ ਆ ਹੈਂ। ਅੱਜ ਤਾ ਪੂਰਾ ਸ਼ਰੀਰ ਦੁੱਖਰੇ ਐ, ਅੱਜ ਤਾ ਪੂਰਾ ਸ਼ਰੀਰ ਦੁੱਖਰੇੈ
ਪਰ ਅੱਜ ਪੈਲਾ ਦਿਨ ਦੀ ਨਾ
ਬਹੋਤ ਜਾਦਾ ਤੋ ਮਮ ਖੜਾ ਵੀ ਨੀ ਹੋਇਆ ਜਾ ਰਿਯਾ।
ਅੱਛਾ ਫੇਰ ਅੱਜ ਤੂੰ ਆਰਾਮ ਕਰ ਲੈਂਦੀ।
ਕੋਈ ਗੱਲ ਚਾਲੋ।
ਅੱਛਾ ਕਿੰਨੇ ਦਿਨ ਲੱਗਦੀਆਂ ਥੋਡੇ ਜੀਰੀਆਂ।
ਮਹੀਨਾ ਵੀ ਚੱਲੀ ਜਾਂਦੀਆਂ ਨੇੇਅ ਤੇ ਮੀਨਾ ਤੇ ਬਸ ਲੱਗੈ ਈ ਰੈਂਦਾ।
ਅੱਛਾ ਤੇ ਉਂ ਵੈਸੇ ਕੀ ਕਹਿੰਦੇ ਨੇ ਸਾਰੇ ਜਣੇ ਲੱਗ ਰੇ ਔ
ਮੈਂ ਈ ਆ ਗੱਲੀ ਹੁਣ ਕੌਣਾ ਕੋਈ ਨੀ ਮ ਲੱਗਣ ਵਾਲਾ ਘਰ ਚੋਂ ਮੰਮੀ ਘਰੀ ਥੀ ਅੱਜ ਕੱਲੂ ਵੀ ਘਰੀ ਆ ਲੁੱਗਣਾ ਹੁੰ ਲਗ ਜੂ ਨਹੀਂ
ਅੱਛਾ ਮਾਮੀ ਤੋਂ ਹੁੰਦਾ ਨੀ ਹੋਣਾ ਉਸ ਕਰਕੇ ਪ੍ਰੋਬਲਮ ਕਰਕੇ
ਕੋਈ ਨੀ ਲੱਗਾ ਆਪਣੇ ਤਿੰਨੇ ਘਰਾਂ ਚੋਂ ਮੈਂ ਕੱਲੀ ਲੱਗੀ ਆ
ਅੱਛਾ ਤੇ ਫੇਰ ਤੇਰੀ ਪੇਪਰ ਪੂਪਰਾਂ ਦਾ ਕਿਵੇਂ ਹੋਊਗਾ।
ਹਜੇ ਕੋਈ ਨੋਟੀਫਿਕੇਸ਼ਨ ਈ ਨੀ ਆਇਆ ਫੇਰ ਕੀ ਫੈਦਾ
ਅਛਾ ਪਰ ਫਿਰ ਵੀ ਹੁਣ ਜਿਹੜਾ ਤੈਨੇ ਹੁਣ ਕੋਜ ਦਾ ਕਰ ਲਿਆ ਫਰ ਵੀ ਤੂੰ ਅੱਗੇ ਤਾਂ ਤਿਆਰੀ ਤਾਂ ਕਰੀ ਚੱਲ
ਤਿਆਰ ਹੀ ਮੈਨੂੰ ਆਏਆ ਯਾਰ ਵੀ ਮੈਂ ਨਾ ਲਾ ਦੇਖੀ ਆ ਮੈ ਨਾ ਲਾ ਚਲ, ਚਾਰ ਪੈਸੇ ਹੋ ਜਾਣਗੇ।
ਸ਼ਰੀਰ ਤਾਂ ਤੇਰਾ ਜਮੀ ਉਹ ਹੋਇਆ ਪਿਆ ਥੱਕਿਆ ਪਿਆ।
ਕੋਈ ਨਾ ਇਹ ਤਾ ਇੱਕ ਅੱਧਾ ਦਿਨ ਤਾਂ ਹੁੰਦਾ ਹੀ ਆ, ਫਿਰ ਆਪਣੇ ਆਪ ਸੁਬਾਹ ਪੈ ਜਾਂਦਾ,
ਅੱਛਾ ਕਿੰਨਾ ਕਿੰਨੇ ਕੁ ਜਣੇ ਲੱਗੇ ਆ ਤੁਹਾਨੂੰ ਕਿੱਡਾ ਕੁ ਵੱਡਾ ਟੋਲਾ,
ਐ ਤਾਂ ਹੈਗੇ ਆ ਅਸੀਂ ਮਤਲਬ ਅੱਜ ਅਸੀਂ ਹੈਗੇ ਤੀ ਨੌ ਜਾਣੇ ਦਸ ਗਿਆਰਾਂ ਬਾਰਾਂ ਤੇਰਾਂ ਪੰਦਰਾਂ ਜਣੇ ਹੋਣੇ ਪੰਦਰਾਂ ਸੋਲਾਂ ਜਣੇ ਹੈਗੇ ਆ।
ਅੱਛਾ, ਬੱਬੂ ਅ
ਕੋਈ ਨੀ ਲੱਗਿਆ। ਉਹ ਕਿਹੜਾ ਲੱਗਦੇ ਨੇ ਤੈਨੂੰ ਪਤਾ ਤਾ ਹੈਗਾ।
ਚਾ, ਤੌ ਹਾਂ ਠੀਕ ਆ ਤੌ ਆ ਤੁ ਤੁਹੀ ਓ ਲੱਗੇ ਹੋ ਹੈਂ।
ਮੈ ਹੀ ਲੱਗੀ ਆ ਕੱਲੀ।
ਅੱਛਾ, ਚਲ ਵਧੀਆ ਗੱਲ ਆ। ਅਜੇ ਕਰਲਾ ਜੇ ਨਹੀ ਹੋਏਗਾ ਤਾਂ ਰਹਿਣ ਦੀ।
ਹਾਂ ਕੋਈ ਧੱਕਾ ਨਹੀਂ ਹੈਗਾ ਜੇ ਨਾ ਹੋਇਆ ਕਲ ਮੈਂ ਤਾਂ ਪੂਰੀ ਕੋਸ਼ਿਸ਼ ਕਰੂੰਗੀ ਹੋ ਜੇ ਚੱਲ।
ਜੇ ਨਹੀਂ ਹੋਇਆ ਫਿਰ ਤਾਂ ਰਹਿਣ ਦੀ ਫਿਰ ਧੱਕਾ ਨਾ ਕਰੀ ਆਪਦੇ ਆਪ ਨਾਲ ਜਿੰਨੇ ਕੁ ਦਿਨ ਜਾਇਆ ਗਿਆ ਬਗ ਜੀ
ਅਈ ਕਰੂੰਗੀ ਜਿੰਨੇ ਕੁ ਦਿਨ ਜਾਏਗਾ ਬਗ ਜੁ ਪਰ ਮੈਂ ਕਦੇ ਹਟੀ ਤਾਂ ਹੈ ਨੀ ਵਿੱਚੋ ਜੇ।
ਨਾ, ਚਲੋ ਉਹ ਤਾਂ ਵਧੀਆ ਗੱਲ ਆ ਜੇ ਹੁਣ ਤੇਰੀ ਉਹ ਮਹੀਨਿਆਂ ਵਿੱਚ ਹੋਈ ਆ ਫੇਰ ਤਾਂ ਠੀਕ ਆ ਜੇ ਤੇ ਮਹੀਨਾ ਲੱਗ ਜੇ।
ਹਾਂ ਕੁਛ ਐ ਆ ਭਈਆ ਬਹੁਤ ਆ ਰਿਹਾ ਇਹ ਤਾਂ ਹੈ ਨੀ ਪਤਾ ਬੀਹ ਕ ਦਿਨ ਚਲ ਦੇ ਕੰਮ
ਭਈ ਜੇ ਥੋਡੇ ਆਲੀ ਸਾਈਡ ਕੰਮ ਜ਼ਾਆਦੇ ਆ, ਜੇ ਤੁਹਾਡੇ ਆਲੀ ਸਾਇਡ ਕੰਮ, ਥੋਡੇ ਲੱਗ ਵੀ ਗਈ ਇੰਨੀ ਛੇਤੀ,
ਕੀ ਅਸੀਂ ਅੱਜ ਆਇਆ ਹੈਂ ਲੋਕਾਂ ਨੇ ਪੰਜ-ਪੰਜ ਛੇ-ਛੇ ਕਿਲੇ ਲਾ ਰੱਖੇ ਨੇ।
ਥੋਡੇ ਇੰਨੀ ਛੇਤੀ ਸ਼ੁਰੂ ਵੀ ਹੋ ਗਿਆ ਕੰਮ,
ਨੌ ਤਰੀਕ ਤੋਂ ਜਾ ਰਹੇ ਨੇ ਮੈਂ ਤੈਨੂੰ ਕਹਿ ਤਾ ਰਹੀ ਹਾਂ।
ਫੇਰ ਨੌ ਤਰੀਕ ਵੀ ਅੱਜ ਪੰਦਰਾਂ ਤਰੀਕ ਹੋ ਗਈ ਇੰਨੀ ਛੇਤੀ ਕਰਨ ਵੀ ਲੱਗ ਗਏ।
ਲੈ ਹੋਰ
ਅੱਛਾ, ਫੇਰ ਤਾਂ ਵਧੀਆ ਗੱਲ ਆ।
ਹੂੰ,
ਫੇਰ ਦਸ ਤਰੀਕ ਤੋਂ ਬਾਰਿਸ਼ਾਂ ਸ਼ੁਰੂ ਹੋ ਗਈਆਂ ਸੀ ਨਾ ਫੇਰ ਜਿਹੜੇ ਲੋਕਾਂ ਨੇ ਸ਼ੁਰੂ ਕਰਨੀ ਸੀ ਉਹ ਤਾ ਕਰਤੀਆ ਹੋਣੀਆ।
ਹੂੰ।
ਹੂੰ, ਫੇਰ ਤਾਂ ਠੀਕ ਆ ਤੁਸੀਂ ਸੋਟਾ ਡੋਲਾ ਹੀ ਲੇਟ ਗਿਆ ਹੋਣਾ ਜਿੰਨਾ ਘਰਾਂ ਕਣੀ ਤੁਸੀਂ ਲਾਣੇ ਹੋ।
ਹਟ ਜੋਹੁਣ ਦੱਸ ਮਿੰਟ ਪ੍ਰੀਤੀ ਆ ਇਹ ਤਾਂ, ਹੂੰ, ਹੋਰ ਹੋਰ ਸਣਾ,
ਥੋਡਾ ਤੇ ਥੋ ਥੋਡਾ ਟੋਲਾ ਇਹ ਲੇਟ ਗਿਆ ਹੋਣਾ ਵੀ ਜਿਹੜੇ ਉਹ ਨੇ ਥੋ ਜਿਨਾ ਕਣੀ ਤੁਸੀਂ ਲਾਣੇ ਓ ਜੀਰੀ,
ਹੂੰ, ਹ ਬਾਹਣ ਬੂਣ ਚ ਨੀ ਤਿਆਰ ਹੁੰਦਾ ਤੈਨੂੰ ਪਤਾ ਫੇਰ ਟਾਈਮ
ਹਾਂ ਫੇਰ ਉਹ ਪਾਣੀ ਨਾਲ ਭਰਨੇ ਪੈਂਦੇ ਨੇ ਤੂੰ ਭੌਦ ਪੱਟ ਦੇ ਕਿ ਜੀਰੀ ਲਾਂਦੀ ਏ,
ਆ ਭੌਦ ਮੈਂ ਭੌਦ ਪੱਟਣ ਨੂੰ ਬੂੜੀ ਆ, ਜਿਹੜੇ ਬੰਦੇ ਹੁੰਦੇ ਨੇ ਉਹ ਪੱਟ ਲੈਂਦੇ ਨੇ ਜਾਂ ਜਿਹਨਾਂ ਤੋਂ ਜੀਰੀ ਨਹੀਂ ਲੱਗਦੀ ਬਜ਼ੁਰਗ ਹੁੰਦੇ ਨੇ ਉਹ ਪੱਟਦੇ ਨੇ।
ਬੈਠ ਕੇ ਭੌਦ ਪਟ ਪੱਟਣਾ, ਵੈਸੇ ਪਾਣੀ'ਚ ਇੰਨਾ ਉਹ ਨੀ ਹੁੰਦਾ ਹੋਣਾ ਨੀ, ਮਤਲਬ ਪਤਾ ਜਾ ਨੀ ਲੱਗਦਾ, ਜੇ ਇੱਕ ਵਾਰ ਝੁੱਕਾ ਬੰਦਾ ਕੰਮ ਕਰਨ ਲੱਗਜੇ। ਸਿੱਧੇ ਪਾਸੇ ਨੂੰ ਹੁੰਦਾ ਵੀ ਕਰਦਾ-ਕਰਦਾ-ਕਰਦਾ, ਪਿੱਛੇ- ਪਿੱਛੇ
ਅੱਜ ਤਾਂ, ਅੱਜ ਤਾਂ ਬਹੁਤ ਹਵਾ ਤੀ, ਮਤਲਬ ਧੁੱਪ, ਧਾਪ ਕੁਸ ਨੀ, ਅੱਜ ਤਾ ਇੰਨਾ ਜੀਅ ਲੱਗ ਕਿਆ, ਫਿਰ ਆਥਣੇ ਜੇ ਢੋਲ ਟੁੱਟ ਗਈ ਸੀ, ਦੋ ਵਜੇ ਤੋਂ ਬਾਅਦ। ਚਾਹ ਪੀਕੇ ਹਟੇ ਆਂ, ਤਿੰਨ ਕ ਵਜੇ। ਹਾਂ, ਹਨਾ, ਅੱਜ ਠੀਕ ਤੀਗਾ।
ਮ ਤੂੰ ਲੱਗ ਜਾਂਨੀਆ, ਫ਼ੇਰ ਮਤਲਬ ਨੂੰ ਵੀ ਇੱਕ ਵਾਰ ਜੇ ਲੱਗਗੇ ਠੰਡਾ-ਠੰਡਾ ਮੌਸਮ ਆ, ਫਿਰ ਤਾਂ ਪਤਾ ਨੀ ਲੱਗਦਾ। ਜੇ ਧੁੱਪਾ ਚੜ ਜਾਂਦੀ ਆ, ਫੇਰ ਤੁਸੀਂ ਆਰਾਮ ਨੀ ਕਰਦੀ।
ਦੇ
ਹੈਂ? ਜੇ ਧੁੱਪ, ਚ, ਜੇ ਧੁੱਪ, ਜੇ ਧੁੱਪ ਚੜ੍ਹ ਜਾਂਦੀ ਆ, ਫਿਰ ਤੁਸੀਂ ਆਰਾਮ ਨੀ ਕਰਦੇ?
ਅਸੀਂ, ਇਹ ਦੇਖ ਅੱਜ ਤਾਂ ਅਸੀਂ ਲੱਗੇ ਰਹੇ। ਅੱਜ ਅਸੀਂ ਬੈਠੇ ਸੀ, ਦੋ ਵਜੇ ਤਿੰਨ ਵਜੇ ਨਾਲ ਦੀ ਨਾਲ ਲੱਗਗੇ, ਚਾਹ ਪੀਕੇ, ਰੋਟੀ ਖਾਕੇ।
ਮਤਲਬ ਅੱਜ ਹਵਾ ਕਰਕੇ, ਤੁਹਾਨੂੰ ਉਹ ਹੋਏਗੀ
ਹਾਂ-ਹਾਂ, ਐ ਤਾ ਅਸੀਂ ਕ ਫਾਟ ਲਾਕੇ ਨਾਲ ਦੀ ਨਾਲ ਪਾਣੀ ਪੀਂਦੇ ਤੀਗੇ, ਦੋ ਕੁ ਮਿੰਟ ਬਹਿੰਦੇ ਤੀਗੇ। ਫੇਰ ਲੱਗਦੇ ਤੇ ਕ ਫਾਟ ਲਾਕੇ ਪਾਣੀ ਪੀਂਦੇ, ਦੋ ਮਿੰਟ ਵਹਿੰਦੇ, ਫੇਰ ਲੱਗਦੇ।
ਅੱਛਾ, ਕੋਈ ਨਾਲ ਸਹੇਲੀ-ਸ੍ਹੁਲੀ ਨਹੀਂ ਲੱਗੀ।
ਆ, ਉਹ ਕੁੜੀਆਂ ਨੇ ਉੱਧਰੋਂ ਉਧਰੋਂ, ਓਹੋ, ਉਧਰੋਂ ਇੰਨੀਆ-ਇੰਨੀਆ ਕੁੜੀਆਂ ਏਦਾਂ ਦੋ ਨੇ ਉਹ ਚੱਲ ਠੀਕ ਆ, ਹਾ ਵਧੀਆ।
ਵੀ ਮਤਲਬ ਜੇ ਨਾਲ ਕੋਈ ਹੋਰ ਵੀ ਹਾਂ ਅਸੀ ਮ ਜਾਵੇ, ਤਾਂ ਠੀਕ ਆਜੇ ਆਰਾਮ ਕਰਦੇ ਆ, ਅੱਛਾ। ਹੋਰ ਭਾਬੀ-ਭੁਭੀ ਵੀ ਲੱਗੇ ਆਂ, ਮੈਂ ਤਾਂ ਠੀਕ ਆ।
ਕੋਈ ਵੀ ਨਹੀਂ ਲੱਗਦਾ।
ਅੱਛਾ, ਨਹੀਂ ਉੱਧਰ ਦੂਜੀਆਂ ਭਾਬੀ ਓਰ ਵੀ ਲਾਗੀਆਂ ਹੋਈਆਂ ਨੇ।
ਕੋਈ ਵੀ ਨੀ, ਕੋਈ ਨੀ।
ਹੈਲੋ।
ਹੈਲੋ।
ਹੈਲੋ ਮੈਂ ਇੱਧਰ ਤੋਂੋ ਵਾਰ ਮਾਮਾ ਹੀ ਆ ਇਕੱਲੇ ਜਾਣੇ। ਜਿਹੜੇ ਲੱਗ ਰਹੇ ਉਹ ਅੱਛਾ ਮਾਮਾ ਵੀ ਨੀ ਲੱਗਿਆ।
ਨਾ ਲੜੀ ਮ ਕ ਦੋਂ ਲਾਈ।
ਅੱਛਾ, ਫਿਰ ਤੂੰ ਕੱਲੀ ਜਣੀ?
ਆ ਕੱਲਕੜਲੇਟ ਆਾਂ।
ਅੱਛਾ। ਚੱਲ ਫੇਰ ਘਰੇ ਮਾਮੀ ਹੈਗੀ, ਇਹਨੇ ਦਾਲ-ਰੋਟੀ ਕਰਨ ਨੂੰ। ਇਹਨੇ ਮਾਮੀ ਹੈ ਜਦ ਤ ਤੋਂ ਆਇਆ ਕਰੇਗੀ ਆਰਾਮ ਰੂਮ ਕਰੇਗੀ ਇਨੇ ਮਾਮੀ ਹੈਗੀ ਆ। ਜਦੋਂ ਤੱਕ ਤੇਰੇ ਸਰੀਰ ਨੂੰ ਆਦਤ ਪੈਜੁਗੀ, ਜੀਦੀ ਦੀ। ਫੇਰ ਉਦੋਂ ਤੂ, ਓਦੋਂ ਕੀ ਪਤਾ ਮਾਮੀ ਲੱਗ ਜੇ।
ਨਾ ਐ ਨੀ ''ਮੈਂ ਵਿੱਚੋਂ ਹਟਦੀ ਹੁੰਦੀ, ਫੇਰ ਇੱਕ-ਅੱਧਾ ਦਿਨ ਵੀ।
ਹਾਂ ਫੇਰ ਉਹ ਯਾਰ ਹੋਲੀ ਤ ਨਵੀਂ-ਨਵੀਂ ਲੱਗੀ ਹੈ ਤਾਂ ਕਰਕੇ ਸੀ ਥੋੜ੍ਹਾ ਥੱਕ ਰਿਹਾ। ਚਲੋ ਆਦਤ ਪੈ ਗਈ ਫੇਿਰ ਤੈਨੂੰ ਐਂ ਹੋਜੂਗਾ ਵੀ ਹਾਂ ਟੁੱਟ ਰਿਹਾ ਹੋਣਾ। ਟੁੱਟ ਰਿਹਾ ਹੋਣਾ ਚਾਹੀਦਾ ਅੱਜ ਹਾਂ।
ਕੱਲਾ ਕੱਲਾ ਪੁਰਜਾ ਪੁਰਜਾ ਰੱਖਦਾ ਖੋਲ ਕੇ।
ਹਾਂ ਉਹਦਾ ਦੀਗੇ ਦਾ ਸਾਹਟ ਝੁੱਕ ਕੇ ਰਹਿਣਾ ਸੌਖਾ।
ਹੋਰ
ਪਰ ਹਿੰਮਤ ਨਾਲ ਕਰਤਾ ਲੈਂਨੀ ਆ।
ਹਾ ਇਹ ਇਹਤਾਂ ਮੈ ਖੁਦ ਭਜਾਏ
ਐਂ ਤਾਂ ਹੋਸ ਮਸਲਾ ਹੋਣਾ ਚਾਹੀਦਾ ਵੀ ਹਾਂ ਵੀ ਬੰਦਾ ਘੱਟੋ ਘੱਟ ਜੇ ਲੱਗ ਗਿਆ ਤਾਂ ਖਤਮ ਕਰਕੇ ਉਹ ਕਰਨਾ ਸਾਹ ਲੈਣਾ। ਫਿਰ ਤਾਂ ਵਧੀਆ ਗੱਲ ਆ ਨਾ। ਠੀਕ ਆ ਨਾਲੇ ਘਰ ਰਹਿਣ ਨਾਲੇ ਤੋਂ ਬਾਹਰ ਠੰਡੀ ਹਵਾ ਲੱਗੀ ਜਾਂਦੀ ਹੈ ਨਾਲੇ ਜੇ ਸਰੀਰ ਨਾ ਦੁਖੇ ਨਾ ਫਿਰ ਤਾਂ ਸਭ ਕੰਮ ਸੈੱਟਾ ਆ
ਨਹੀਂ ਅੱਜ ਤਾਂ ਬਹੁਤ ਵਧੀਆ ਦਿਨ ਜ ਇੰਨਾ ਮਜ਼ਾ ਆਇਆ ਖਾਈ ਰੱਬਾ ਮੈਂ ਤਾਂ ਬਸ ਤੇ ਮੈਂ ਤਾਂ ਕਹ ਕਿੰਨਾ ਵਧੀਆ ਮੌਸਮ ਵਾਂ
ਅਜ ਸਾਹ ਜਿਆ ਨਹੀਂ ਘੁੱਟ ਰਿਹਾ ਹੁਣਾ
ਅੱਜ ਤਾਂ ਬਹੁਤ ਹਵਾ ਦੀ।
ਅੱਛਾ ਫਿਰ ਤਾਂ ਫੇਰ ਤਾਂ ਜੀਜੀ ਰਾਣੀ ਠੀਕ ਆ।
ਹੋਰ ਬਸ ਤੂੰ ਕੁਛ ਨਾ ਪੜ ਪੜ੍ਹਿਐ।
ਨਾ ਧੁੱਪ ਹਵਾ ਚਲੀ ਜਾਏ ਹਵਾ ਨਾ ਰੁਕੇ।
ਹਾਂ ਧੁੱਪ ਨਾ ਹਵਾ ਨਾ ਰੁਕੇ ਉਹਨੂੰ ਕੋਈ ਚੱਕਰ ਨਹੀਂ ਹੈਗਾ।
ਕਿਉਂਕਿ ਜ ਬਰੂ ਜਾਂਦੇ ਨੇ ਨਾ ਫੇਰ ਘੂਟਣ ਜਿਹੀ ਮਹਿਸੂਸ ਹੁੰਦੀ ਹੈ ਧੁੱਪ ਚ। ਇੱਧਰ ਤੋਂ ਪਾਣੀ ਗਰਮ ਸੇਕ ਮਾਰਦਾ ਉਪਰੋਂ ਧੁੱਪ।
ਹੋਰ।
ਫੇਰ ਕੰਮ ਖਰਾਬ ਹੁੰਦਾ ਹੋਣਾ ਜੇ ਹਵਾ ਚਲੀ ਜਾਏ ਫੇਿਰ ਅੰਦਰ ਸਾਂਝ ਆਈ ਜਾਂਦਾ। ਹਾਂ ਫਿਰ ਤਾਂ ਠੀਕ ਆ।
ਹੋਰ।
ਨਾਲੇ ਅੱਜ ਪਹਿਲਾਂ ਦਿਨ ਤਿ ਨਾ।
ਕੱਲ ਤੱਕ ਠੀਕ ਹੋਜੂਗਾ।
ਹਾਂ ਕੱਲ ਫੇਰ ਜਦ ਤੱਕ ਸ਼ਾਮ ਨੂੰ ਆਈਂ ਫੇਰ ਉਵੇਂ ਹੋਜੂਗਾ।
ਨਾ ਕੱਲ ਨੂੰ ਸਾਰਾ ਦਿਨ ਏਹੀ ਰਹੁਗਾ ਜੋਮੀ ਦੁਖੀ ਜਾਊਗਾ ਫੇਰ ਪਰਸੋਂ ਐਨ ਮਤਲਬ ਥੋੜਾ ਜਿਹਾ ਐ ਨਾ ਫ਼ਰਕ ਪੈ ਜੂਗਾ ਪਰਸੋਂ ਨੂੰ ਥੋੜਾ ਜਿਹਾ।
ਸਵੇਰੇ ਤੁਸੀਂ ਕਿਨੇ ਵਜੇ ਆਦੇ ਹੋ ਕਿੰਨੇ ਵਜੇ ਕਹਿੰਦੀ ਪੰਜ ਵਜੇ।
ਨਾ ਸਵੇਰੇ ਛੇ ਵਜੇ।
ਅੱਛਾ ਰੋਟੀ ਟੁਕੀ ਨਾਲ ਲੈ ਕੇ ਜਾਂਦੇ ਉਦਾ ਹਨੀ।
ਹਾਂ।
ਅਛਾ ਨਾਲ ਨੂੰ ਲੈ ਕੇ। ਫਿਰ ਸਵੇਰੀ ਮਾਮੀ ਲਾਈ ਹੋਣੀ ਰੋਟੀ ਤੂੰ ਤਾਂ ਸਿੱਧਾ ਉੱਠ ਕੇ ਗਈ ਹੋਣੀ।
ਆਹੋ ਸਾਰੇ ਕੰਮ ਨਮੇੜ ਕੇ ਰੋਟੀ ਬਣਾ ਕੇ ਆਪਦੀ ਵੰਨ ਕੇ ਪਾ ਗਏ।
ਵਾਹ ਰੂਬੀ ਬੜੀ ਹੌਸਲਿਆਂ ਵ ਸੁਕਰ ਵੀ ਇਸੇ ਹੌਸਲੇ ਚ ਰਹੀ।
ਹ ਨਾ ਸਾਰਿਆਂ ਨੂੰ ਨਿਬੇੜ ਕੇ ਦ ਵੀ ਕਲੀਅਰ ਕਰਕੇ ਆਈ ਏ ਟੂ ਜੈਡ। ਆਪਦੀ ਮਨਾ ਕੇ ਬੰਨ ਕੇ ਪਰ ਗਈ।
ਚਲੋ ਸ਼ੁਕਰ ਆ ਚੱਲਦੀ ਰਹਿ ਬਈ ਤੂੰ। ਜੇ ਚੱਲਦੀ ਰਹੇਗੀ ਤਾਂ- ਤਾਂ ਕਰ ਲਈ ਕੁੱਝ ਜੇ ਘਰੇ ਰਹੇਗੀ ਤਾਂ ਮੇਰੇ ਵਾਂਗੂ ਬਿਮਾਰ ਹੋ ਜਾਏਗੀ।
ਆਹ ਹੋ ਚੰਗਾ, ਚੰਗਾ ਵੇ ਚੰਗਾ ਮੈਂ ਹੁੰਨੇ ਰੈਸਟ ਕਰਲਾ।
ਹਾਂ ਠੀਕ ਆ ਕਰ ਲਾ ਆਰਾਮ, ਸੋ ਜਾ।
ਚੰਗਾ, ਘੱਟ ਦੇਖ।